ਹੈਲੋ ਹਾਂਜੀ।
ਹੈਲੋ ਸਸਿਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣਾਓ।
ਹਾਂਜੀ ਵਦੀਆ ਆਪਨੇ ਦੱਸੋ।
ਹਾਂਜੀ ਠੀਕ।
ਹੋਰ ਕੀ ਬਨਦਾ ਏ ਘਰੇ ਸਭ ਠੀਕ
ਹਾਂਜੀ ਘਰੇ ਵੀ ਸਭ ਠੀਕ ਐ
ਅੱਛਾ, ਚਲੋ ਵਧੀਆ ਠੀਕ ਚ, ਹੀ ਫਾਇਦਾ ਕਿਉਂਕਿ, ਗਰਮ ਗਰਮੀ ਕਰਕੇ, ਜ਼ਿਆਦਾ ਦਾ ਮੌਸਮ ਆਣਾ ਹੈਗਾ, ਅੱਜ- ਕੱਲ੍ਹ ਪਤਾ ਹੀ ਨੀ ਲੱਗਦਾ ਪਿਆ ਹੈਗਾ ਅਟੈਕ ਵਗੈਰਾ, ਹੋਈ ਆ ਰਿਹਾ ਬਹੁਤ ਹੀ ਜ਼ਿਆਦਾ
ਬਹੁਤ- ਬਹੁਤ ਗਰਮੀ ਹਾਂ ਗਰਮੀ, ਇੰਨੀਂ ਆ
ਹੂੰ।
ਕੀ ਕਰ ਸਕਦੇ ਆ ਹੋਰ ਕੀ ਸੁਣਾਉਣਾ, ਗਰਮੀ ਚ ਵੀ ਸਾਨੂੰ ਇੰਨਾ ਕੋਲਡ ਹੋਇਆ ਪਿਆ, ਕੋਲਡ ਨੂੰ ਫਰਕ ਹੀ ਨਹੀਂ ਪੈਂਦਾ ਪਿਆ
ਹੂੰ, ਉਹ ਤੇ ਨਈ ਹੁੰਦਾ ਹੁਣ ਹੁੰਦਾ ਹੈਗਾ ਕਿਉਂਕਿ, ਆਪਾਂ ਕਹਿਣ ਗਰਮੀ ਦੇ ਵਿੱਚ। ਜੇ ਕੋ ਠੰਡਾ ਪਾਣੀ ਪੀਣਾ, ਇੱਕੋ ਦਮ ਪਸੀਨਾ ਆਇਆ ਹੁੰਦਾ ਬਾਹਰੋਂ ਆਉਂਦੇ ਆ ਨਾ ਇੱਕੇ ਦਮ, ਤੇ ਉਦਵਾ ਕੇ ਆਪਾਂ ਇੱਕੇ ਦਮ, ਪਾਣੀ ਪੀਂਦੇ ਹਾਂਗੇ ਬਸ ਉਹ ਪਾਣੀ ਆਪਾਂ ਨੂੰ, ਇੰਨਾ ਖ਼ਰਾਬ ਕਰਦਾ ਫ਼ੇਰ ਉਹ ਆਪਾਂ ਨੂੰ ਦਵਾਈ ਵੀ ਲਵਾਂਗੇ ਨਾ, ਤਾਂ ਵੀ ਨੀ ਸੈੱਟ ਹੁੰਦਾ
ਨਾ ਸੈੱਟ ਹੋ ਹੀ ਨਈ ਰਿਹਾ, ਆ ਕਿੰਨਾ ਟਾਈਮ ਹੋ ਦਵਾਈ ਖਾਈ ਜਾਂਦੇ, ਪਏ, ਦਵਾਈ
ਦਵਾਈ ਨਾਲ ਤਾਂ ਜਾ, ਦਵਾਈ ਨਾਲ ਜਾਮ ਹੁੰਦਾ ਦਵਾਈ ਨਾਲ, ਸੈਟ ਨਹੀਂ ਹੁੰਦਾ ਹੂੰ।
ਤੇ ਮੈਂ ਦਵਾਈ ਖਾਣੀ ਬੰਦ ਕਰਤੀ ਏ, ਮੈਂ ਦਵਾਈ ਖਾਣੀ ਨਈ, ਹੁਣ ਆਪੇ ਠੀਕ ਹੋਜੂਗਾ
ਹਾਂ ਕਿਉਂਕਿ, ਇਹਨਾਂ ਦਾ ਕੋਲਡ ਆ ਨਾ, ਇਹ ਆਪਣੇ -ਆਪ ਹੀ ਸੈੱਟ ਹੁੰਦਾ
ਤੇ ਹੋਰ ਬੜਾ ਕੱਲਪਾਦਾ, ਕਿਸੇ ਟਾਈਮ ਬੰਦੇ ਨੂੰ ਬਹੁਤ ਜ਼ਿਆਦਾ
ਹੂੰ ਇਹਦੇ ਨਾਲ ਨਾ ਦੇ ਨਾਲ, ਤਾਂ ਬਸ ਇੰਨਾ ਵੀ ਅਗਲੇ ਨੂੰ ਬੁਖਾਰ ਹੋ ਜਾ ਨਾ ਉਹੀ ਸਹੀ ਹੈ, ਕਿਉਂਕਿ ਇਹਦੇ ਇਹਦੇ ਨਾਲ ਜ਼ੁਕਾਮ ਨਾਲ ਤਾਂ, ਅਗਲੇ ਦੇ ਨਾਲ ਤਾਂ ਹੱਡ -ਪੈਰ ਟੁੱਟਦੇ ਹੈਗੇ ਨਾਲੇ ਮਤਲਬ ਐ, ਹਲਕਾ- ਹਲਕਾ ਜਿਹਾ ਬੁਖਾਰ ਮਹਿਸੂਸ ਹੁੰਦਾ ਹੈਗਾ ਕੋਈ ਕੰਮ ਨੀ ਕਰ ਸਕਦਾ, ਸਾਹ ਵੀ ਨਈ ਪੂਰਾ ਆਉਂਦਾ ਨਾ ਫਿਰ ਪੂਰਾ, ਹਮ ਉਹੀ ਏ ਬੁਖਾਰ ਹੁੰਦਾ, ਚਲੋ ਹਾਂ ਵੀ ਚਲੋ ਬੁਖਾਰ ਹੋ ਗਿਆ ਦਵਾਈ ਲੈ ਲਈ, ਸੈੱਟ ਵੀ ਹੋ ਜਾਂਦਾ ਹੈਗਾ ਇਹ ਤਾਂ ਨਾ ਦਾਂ, ਸਹੀ ਹੁੰਦਾ ਹੈਗਾ ਇਹ ਤਾਂ ਆਪਣਾ- ਆਪਦਾ ਹੈਗਾ, ਉਹ ਕਰਕੇ ਪੂਰਾ ਫੇਰ ਹੀ ਸੈਟ ਹੁੰਦਾ ਹੈਗਾ
ਉੱਥੇ ਹੋਰ, ਇਸ ਤੋਂ ਚੰਗਾ ਬੁਖ਼ਾਰ ਹੁੰਦਾ
ਹਾਂ ਮੈਂ ਤਾਂ ਆਪ, ਬਚ ਕੇ ਰਹਿੰਦੀ ਹੈਂਗੀ, ਕਿਉਂਕਿ ਮੇਰਾ ਜੁਕਾਮ ਲੱ ਜੇ ਲੱਗਿਆ ਨਾ, ਫਿਰ ਮੈਨੂੰ ਪੰਦਰਾਂ- ਵੀਹ ਦਿਨ, ਉੱਠਣ ਹੀ ਨਈ ਦਿੰਦਾ
ਹਾਂ, ਨਹੀਂ ਬਹੁਤ ਤੰਗ ਕਰਦਾ
ਹਮ, ਚਾਹੇ ਜਿੰਨੀ ਮਰਜ਼ੀ, ਮੈਂ ਤਾਂ ਫਿਰ ਦਵਾਈ ਨਈ ਲੈਂਦੀ ਜਿੰਨਾ, ਹੁੰਦਾ ਹੈ ਨਾ ਬਸ ਜਿਵੇਂ ਕੋਫੀ ਵਗੈਰਾ ਬਣਾ ਕੇ ਪੀ ਲਈ ਨਾ, ਉਹਦੇ ਨਾਲ ਸੈੱਟ ਹੋ, ਜਾਂਦਾ ਥੋੜਾ ਜਿਹਾ
ਹਾਜੀ, ਚਲੋ ਉਹਦੀ ਹੈ ਕਿਸੇ ਤਰੀਕੇ ਸਾਈਡ ਤੇ ਹੁੰਦਾ ਨਾ, ਸਾਡੇ ਤੇ ਉਹ ਵੀ ਨਈ ਹੁੰਦਾ ਪਿਆ
ਹਮ, ਉਹੀ ਹੈ ਫੇਰ ਮੇਰੀਆਂ ਤਾਂ ਅੱਖਾਂ ਵਗੈਰਾ ਨਾ, ਏਦਾਂ ਹੋ ਜਾਂਦੀਆਂ ਹੈਗੀਆਂ ਸੋਚ -ਸੋਚ ਕੇ ਕਿਉਂ, ਪਾਣੀ ਨਿਕਲਦਾ ਹੈਗਾ ਜ਼ੁਕਾਮ ਨਾਲ
ਨਹੀਂ, ਬੜਾ ਤੰਗ ਹੁੰਦਾ, ਇਹ ਦੇਖੋ ਪਤਾ ਕੀ ਐ ਅ ਜਦੋਂ ਕੋਲਡ ਹੁੰਦਾ ਨਾ, ਤੇ ਫੇਰ ਨਾ ਅੱਖਾਂ ਚੋਂ ਪਾਣੀ ਠੀਕ ਹੈ, ਨਕ ਚ ਪਾਣੀ, ਦੰਦ ਪੀੜ, ਪਤਾ ਨੀ ਕੀ ਕੀ ਹੁੰਦਾ ਹੈ ਉਦੋਂ ਫੇਰ, ਸਾਰਾ ਕੁਛ ਹੀ ਹੋਣ ਲੱਗ ਪੈਂਦਾ
ਹਾਂ ਸਾਰਾ ਸਰੀਰ ਹੀ ਹੁੰਦਾ-ਹੁੰਦਾ ਤੇ ਬੁਖਾਰ ਨਾਲ ਏਦਾਂ ਨਈ ਖੰਬਾ ਹੈਗਾ, ਉਹੀ ਆ ਵੀ ਗਰਮੀ ਦੇ ਵਿੱਚ, ਇੱਕ ਕੇ ਦਮ, ਠੰਡਾ ਪਾਣੀ ਨਾ ਪੀਓ ਪੀਓ ਆਰਾਮ ਨਾਲ ਆਰਾਮ ਲੈ ਕੇ ਬਾਰੋਂ ਆਉਣੇ ਆ। ਤਾਂ ਇੱਕ ਵਾਰੀ ਆਰਾਮ ਲਓ ਫੇਰ ਜਾ ਕੇ ਪਾਣੀ ਪੀਓ। ਇਕੇਦਮ ਠੰਡਾ ਪਾਣੀ ਪੀਂਣੇ ਫਿਰ ਓ ਖਰਾਬ ਕਰ ਜਾਂਦੈ।
ਆ ਸਈ ਕਿਆ ਫਿਰ ਓ ਖਰਾਬ ਕਰਦਾ।
ਹੂੰ
ਚਲੋ ਜਿੱਦਾਂ ਵੀ ਐ ਕਰਨਾ ਤੇ ਹੈ ਨਾ ਹੁਣ
ਹੂੰ
ਕਰੀ ਜੋਰ ਆਪੇ ਠੀਕ ਹੋਜੂਗਾ। ਮੈਂ ਤਾਂ ਇਹੀ ਸੋਚਦੀ ਹੁਣ ਆਪ ਹੀ ਠੀਕ ਹੋਜੂਗਾ ਏਦਾਂ ਤਾਂ ਫ਼ਰਕ ਪੈਣ ਤੋਂ ਰਿਆ ਇਨੂੰ ਬਸ ਮੌਸਮ ਠੀਕ ਹੋਵੇ। ਥੋੜਾ ਜਿਹਾ ਫਿਰ ਠੀਕ ਹੋਜੂਗਾ।
ਹਾਂ-ਹਾਂ ਕੋਈ ਹੈਗਾ ਹੁਣ ਮੌਸਮ ਗਰਮੀ ਐ ਨਾ ਗਰਮੀ ਦਾ ਕਰਕੇ ਹੋ ਜਾਂਦਾ ਹੈਗਾ। ਆਪਾਂ ਠੰਡੇ ਪਾਣੀ ਪੀਤੇ ਬਿਨਾਂ ਰੈਂਦੇ ਨੇ ਗੇ।
ਨਈ ਗਰਮੀ 'ਚ ਕਿੱਥੇ ਗਰਮ ਪਾਣੀ ਪੀਤਾ ਜਾਂਦਾ।
ਹੂੰ ਉਹੀ ਆਪਾਂ ਠੰਡੇ ਵੰਡੀ ਭੱਜਦੇ ਆਂ ਵੀ ਠੰਡਾ ਪਾਣੀ ਹੋਣਾ ਚਾਈਦਾ ਪਰ ਇਨਾ ਨੀ ਨਾ ਤਾਂ ਵੀ ਠੰਡਾ ਪਾਣੀ ਆਪਾਂ ਨੂੰ ਖ਼ਰਾਬ ਕਰਦਾ।
ਹਾਂ ਬਸ-ਬਸ
ਉਹ ਆਪਾਂ ਨੂੰ ਪੀਣ 'ਚ ਤਾਂ ਇੱਕ ਵਾਰੀ ਚੰਗਾ ਲੱਗਦਾ ਹੈਗਾ ਬਾਰੋਂ ਆਉਣੇ ਜਦੋਂ ਆਪਾਂ ਨੂੰ ਏ ਲੱਗਦਾ ਠੰਡਾ-ਠੰਡਾ ਪਾਣੀ ਹੋਵੇ। ਬਾਦ ਵਿੱਚ ਪਤਾ ਲੱਗਦਾ ਵੀ ਹਾਂ ਓ ਤਾਂ ਰਿਜਲਟ ਬੋਤ ਗੰਦਾ ਦੇ ਰਿਆ।
ਹਾਂ ਨਈ-ਨਈ ਵੇਖੋ ਹੁਨ ਕਿਸੇ ਨੇ ਆਣਾ ਬਾਰੋ ਉਨੇ ਨਿੰਬੂ ਪਾਣੀ ਓ ਗਿਆ ਜਾਂ ਸ਼ਰਬਤ ਹੋ ਗਿਆ ਠੰਡੇ ਪਾਣੀ 'ਚ ਫਿਰ ਬੰਦੇ ਨੇ ਪੀਣਾ ਏ ਠੰਡੇ ਪਾਣੀ ਤੋਂ ਬਗੈਰ ਚੈਨ ਈ ਨੀ ਆਉਣਾ ਉਨੂੰ ਤੇ ਫਿਰ ਉਹੀ ਗੱਲ ਹੋ ਗਈ ਨਾ ਤੇ ਫਿਰ ਤੇ ਕੋਲਡ ਹੋਣਾ ਈ ਏ।
ਹੂੰ-ਹੂੰ-ਹੂੰ
ਇੱਕ ਕੋਲਡ ਸਾਡਾ ਗਲੇ ਵੀ ਕਰ ਦਿੰਦਾ।
ਹਾਂ ਬੋਤ ਖਰ ਹੂੰ ਸਈ ਏ ਗਰਮੀ 'ਚ ਪੁਛੋ ਈ ਨੇ ਹੈਗਾ। ਏ ਪੈਲਾਂ ਨਾ ਜਿਵੇਂ ਹੁਣ ਹਾਂ ਪੈਲਾਂ ਆਲੀ ਪੀੜੀ ਸੀ ਮਤਲਬ ਓ ਹੁਣ ਤਾ ਚਲੋ। ਫਰਿੱਜ ਵਗੈਰਾ ਚੱਲ ਗਈ ਹੈਗੀ ਆਪਾਂ ਪੀਂਣੇ ਹੈਗੇ। ਤੇ ਓ ਪੈਲਾਂ ਸੀਗੇ ਓ ਘੜੇ ਦਾ ਪਾਣੀ ਪੀਂਦੇ ਸੀ ਉਨਾਂ ਨੂੰ ਕੁਛ ਨਈ ਹੁੰਦਾ ਸੀ।
ਚਾਹੇ ਓ ਗਰਮੀ ਦੇ ਵਿੱਚ ਬਾਰੋਂ ਆ ਕੇ ਪਾਣੀ ਵੀ ਪੀਂਦੇ ਸੀ ਨਾ ਓ ਖਰਾਬ ਨੀ ਕਰਦਾ ਸੀ ਏ
ਹਾਂ ਘੜੇ ਤੋਂ ਪਾਣੀ ਕੈਂਦੇ ਠੰਡਾ ਹੁੰਦਾ ਘੜੇ ਵਿਚ ਪਾਣੀ ਰ
ਆਪਣੀਆਂ ਫਰਿੱਜਾਂ ਬਣਗੀਆਂ ਆਪਾਂ ਹੁਣ ਕਿਸੇ ਦੇ ਘਰੇ ਘੜੇ ਨਾ ਟਵਾਂ ਹੋਊਗਾ ਘੜਾ ਵੀ ਜਾਦਾ ਤਾ ਹੈ ਨੀ ਗੇ ਘੜੇ ਅੱਜ ਕੱਲ੍ਹ
ਹਾਂ ਨਈ ਸਾਡੇ ਘਰੇ ਵੀ ਨਈ ਆ ਆਪਾਂ ਸੋਚਿਆ ਸੀ ਘੜਾ ਲੈ ਕੇ ਆਣਾ ਏ ਪਰ ਏ ਤਾਂ ਕੋਈ ਲੈ ਕੇ ਨਈ ਆਇਆ ਘੜਾ
ਹਾਂ ਉਹੀ ਕਈ ਆ ਰਈ ਐ ਵੀ ਕਿਉਂਕਿ ਅੱਜ ਕੱਲ ਹੁਣ ਫਰਿੱਜ ਆ ਗਈ। ਫਰਿੱਜ ਦਾ ਕਰਕੇ ਗੱਲ ਲੋਕ ਬਸ ਵਾਟਰ ਕੂਲਰ 'ਚ ਬਰਫ਼ ਸੁੱਟੀ ਗਾ ਪਾਣੀ ਪਾਇਆ ਤੇ ਠੰਡਾ ਹੋ ਗਿਆ।
ਹਾਂ ਬਸ ਸੌਖਾ ਤਰੀਕਾ
ਸੌਖਾ ਤਰੀਕਾ ਹੈਗਾ ਜਾਨ ਸੁੱਖ 'ਚ ਪੈ ਗਈ ਲੋਕਾਂ ਦੀ ਪੈਲਾਂ ਹੁੰਦਾ ਸੀਗਾ ਲੋਕ ਘੜੇ ਦੇ ਵਿੱਚ ਪਾਣੀ ਰੱਖਦੇ ਸੀ। ਅੱਜ ਕੱਲ੍ਹ ਵੀ ਰੱਖਦੇ ਬੋਤ ਰੱਖਦੇ ਹੈਗੇ ਪਰ ਹਮ -ਹਮ ਉਹਦੇ ਨਾਲ ਕੀ ਹੈਗਾ ਉਹਦੇ ਉੱਤੇ ਨਾਗਾ ਜਿਵੇਂ ਬੋਰੀ। ਹੈਗਾ ਕੱਟ ਕੇ ਉਹ ਧਰ ਦਿੰਦੇ ਹੈਗੇ ਉਹ ਹੋਰ ਵੀ ਠੰਡਾ ਹੋ ਜਾਂਦਾ ਪਾਣੀ ਉਹਦੇ ਚ। ਸ਼ਾਮ ਨੂੰ ਭਰਾਂਗੇ ਨਾ ਸੁਬਾਹ ਤੱਕ ਪਾਣੀ ਐਂਣ ਬਰਫ ਵਾਗੂੰ ਹੁਦੈ।
ਹੁਣ ਤੇ ਲੋਕਾਂ ਸੌਖਾ ਕੰਮ ਹੈ ਜਿਸ ਟਾਈਮ ਮਰਜੀ ਪਾਣੀ ਆਉਂਦਾ ਹੋਵੇ ਬਸ। ਕੋਲੇ ਲੱਗੇ ਹੋਣੇ ਚਾਹੀਦੇ ਫਰਿਜ ਚ ਬਰਫ਼ ਲੱਗੀ ਹੋਈ ਹੈ ਚਲੋ ਆਈਸਕ੍ਰੀਮ ਪਾਲੋ ਚ।
ਹਮ ਹਮ ਉਹੀ ਹੈ। ਤਇੳ ਕਰਕੇ ਫੇਰ ਆਪਾਂ ਛੇਤੀ ਬਿਮਾਰ ਹੁੰਦੇ ਹਾਂ। ਆਪਣਾ ਹੀ ਖ਼ਰਾਬ ਕਰਦਾ ਪਾਣੀ ਫਰਿੱਜ। ਪਾਣੀ ਆਪਾਂ ਨੂੰ ਬਸ ਹੁੰਦਾ ਠੰਡਾ ਹੈ ਆਪਾਂ ਨੂੰ ਵੈਸੇ ਖ਼ਰਾਬ ਬਹੁਤ ਕਰਦਾ ਏ। ਨਾਲੇ ਤਾਂ ਆਪਣੀ ਇਹਦੇ ਨਾਲ ਤੀਸ ਤ੍ਏਹ ਤੇ ਨੀ ਮਿਟਦੀ ਆਪਾਂ ਜਦੋਂ। ਪਾਣੀ ਪੀ ਲੇਨੇਆ ਫਰੇਜ ਵਾਲਾ ਉਹਦੇ ਨਾਲ ਤਰੇਹ ਨੀ ਮਿਟਦੀ ਆਪ ਕੜੇਆਲਾ ਪਾਣੀ। ਪੀ ਕੇ ਦੇਖੋ ਉਹ ਨਾਲ ਤੀਸ ਨਹੀਂ ਲੱਗਦੀ ਛੇਤੀ। ਇਹ ਆਪਾਂ ਪੀਵਾਂਗੇ ਨਾ ਆਪਾਂ ਥੋੜੇ -ਥੋੜੇ ਟੈਮ ਬਾਅਦ ਤੀਸ ਲੱਗ ਜੇਗੀ।
ਨਹੀਂ ਉਹਦੀ ਲੱਗਦੀ ਹੈ ਬੜੀ ਜ਼ਿਆਦਾ ਲੱਗਦੀ ਐ ਉਸੇ ਟਾਈਮ। ਏਦਾਂ ਲੱਗਦਾ ਵਾਵਾ ਪਾਣੀ ਪੀ ਤੇ ਤ ਤਲੀ ਚੀਜ਼ ਖਾ ਲੋਓ ਨਾ ਗਰਮੀਆਂ। ਉਸ ਤੋਂ ਬਾਅਦ ਬੜੀ ਪਿਆਸ ਲੱਗਦੀ।
ਕੋਲੇ ਬੈਠ ਜਾਊਗਾ ਪਾਣੀ ਨੇ ਤਲੀ ਚੀਜ਼ ਖਾਈ ਵਾਸ। ਉਹ ਖਰਾ ਉਹ ਬਸ ਤੇਜ ਤੇਜ਼ ਹੀ। ਤੇ ਤੇਹੀ ਲੱਗਦੀ ਕਿ ਪਾਣੀ ਦੀ ਐਵੇਂ ਲੱਗਦਾ ਬਸ ਪਾਣੀ ਪਾਣੀ ਹੋਵੇਗਾ। ਆਪਾਂ ਚੀਜ਼ ਤੇ ਤਲੀ ਚੀਜ਼ ਖਾ ਲੈਂਦੇ ਹ ਪਰ
ਰੋਟੀ ਤਾਂ ਖਾਣ ਜੀਅ ਨੀ ਕਰਦਾ ਇਨਾ ਬੁਰਾ ਹਾਲ ਏ।
ਹਾਂ ਗਰਮੀ ਦੇ ਵਿੱਚ ਤਾਂ ਐਵੇਂ ਲੱਗਦਾ ਹੈਗਾ ਲੱਸੀ ਵਗੈਰਾ ਹੀ ਹੋਵੇਗਾ ਉਹ ਸਾਰਿਆਂ ਨਾਲੋਂ ਵਧੀਐ।
ਹਾਂ ਬਿਲਕੁਲ।
ਰੋਟੀ ਬੰਨੀ ਤਾਂ ਜੀਅ ਨੀ ਕਰਦਾ ਕਿਉਂ ਪਾਣੀ ਨਾਲ ਹੀ ਆਪਾਂ ਪੀ ਪੀ ਕੇ ਪੇਟ ਭਰ ਜਾਂਦੈ।
ਆ ਤੇ ਹੋਰ। ਮੰਨਦਾ ਹੀ ਨਹੀਂ ਹੈ ਪਤਾ ਕੀ ਇੱਕ ਤਾਂ ਹਲਕਾ ਫੁਲਕਾ ਬੜਾ ਦਿਲ ਕਰਦਾ ਹੈ ਕਿ ਗਰਮੀਆਂ ਚ ਹਲਕਾ ਫੁਲਕਾ ਖਾਓ।
ਹਮ।
ਭਾਰਾ ਵੀ ਨਹੀਂ ਖਾਇਆ ਜਾਂਦਾ ਅਤੇ ਹੋਰ ਹਾਂ। ਰਟੀ ਚੰਗੀ ਨੀ ਲੱਗਦੀ
ਦੇਖ -ਦੇਖ ਕੇ ਮਨ ਭਰ ਜਾਂਦਾ ਪਹਿਲੇ ਹੀ ਜਿਹੜਾ ਰੋਟੀ ਬਣਾਉਂਦਾ ਨਾ ਉਹ ਦੇਖ ਕੇ ਮਨ ਭਰ ਲੈਂਦਾ ਪਰ ਖਾਣੀ ਮਜਬੂਰੀ ਚ ਪੈਂਦੀ ਹੈ। ਹਾਂ ਇੱਕ ਅਧੀ ਵੀ ਖਾ ਲੈਂਦਾ ਵੀ ਚਲੋ ਹਾਂ ਵੀ ਖਾਣੀ ਤਾਂ ਪੈਣੀ ਆ ਨਾ ਖਾਵਾਂਗੇ ਤੇ ਫਿਰ। ਹਾਂ।
ਉਹੀ ਈ ਨਾ ਜੇ ਦੇਖੋ ਖਾਨੀ ਤੇ। ਪੈਨੀ ਏ ਨਾ ਕਿਉਂਕਿ ਰੋਟੀ ਦੇ ਬਗੈਰ ਹੋਰ ਬੰਦਾ ਖਾ ਕੀ ਸਕਦਾ। ਅੱਜ ਕੱਲ੍ਹ ਓਨੀਆ ਚੀਜ਼ਾਂ ਵੀ ਨਈ ਹੈਗੀਆਂ।
ਸਰਦੀ ਦੇ ਵਿੱਚ ਰੋਟੀ ਖਾਂਨੇ ਆ ਨਾ ਉਵੇਂ ਆਪਾਂ ਨੀਂ ਖਾ ਸਕਦੇ। ਗਰਮੀ ਦੇ ਵਿੱਚ ਸਰਦੀ ਸਰਦੀ ਦੇ ਵਿੱਚ ਏਨਾ ਵਧੀਆ ਹੈ ਵੀ ਹਾਂ ਚਲੋ ਆਪਾਂ ਖਾ ਪੀ ਵੀ ਲੈਂ। ਵਧੀਆ ਹੈਗਾ ਪੈਨ ਚਲੋ ਸਰਦੀ ਦੇ ਵਿੱਚ। ਚਾਇਯਾਂ ਵੀ ਹੈ ਠੰਡ ਹੁੰਦੀ ਏ ਜਦੋਂ ਤੇ ਆਪਾਂ ਸਵੈਟਰ ਵਗੈਰਾ ਨਿਕਲਾਂਗੇ ਗਰਮੀ ਦੇ ਵਿੱਚ ਤਾਂ ਕਿੰਨੇ ਵਾਰੀ ਆਪਾਂ ਨੋਨੇ ਹੈ ਜੀ। ਨਾਏ ਵਿਨਾਂ ਵੀ ਨੀ ਸਾਰ। ਦਾ ਹੈਗਾ ਇੱਕ ਕੱਟੇ ਬਾੱਦ ਵੀ ਐਵੇਂ ਲੱਗਦਾ ਹੈਗਾ ਪਸੀਨਾ ਹੈਗੇ ਹੈਗਾ ਹੋਰ ਈ ਸਮੈਲ ਜੀ ਆਨ ਲੱਗਦਾ।
ਤੇ ਹੋਰ ਹੁਨ ਏ ਆਪਾਂ ਸਵੇਰ। ਤੇ ਹੁੂਨੰ ਸਵੇਰ ਹੋ ਗਈ ਐ ਹਜੇ ਤਦ ਵੀ ਏਦਾਂ ਮੈਹਸੂਸ ਗਰਮੀ ਦੇ ਬਿਲਕੁਲ ਈ ਬੈਠਾ ਯਾਦਾ ਗਰਮੀ।
ਹੂੰ, ਹੂੰ, ਹੂੰ ਓਈ ਤਾ‌ ਹੈ, ਦਿਨ ਦੇ ਵਿੱਚ ਤਾ ਪਤਾ ਨੀ ਵੀ ਕਿੰਨੇ ਕ ਵਾਰੀ ਨਹਾਇਆ ਜਾਂਦਾ ਹੈ।
ਹਾਂ ਤੇ ਹੋਰ, ਦੁਪਹਿਰ ਤਕ ਵੇਖ ਨਾ ਹੋਰ ਗਰਮੀ ਹੋ ਜਾਣੀ ਆ।
ਹੂੰ, ਹੂੰ ਦੁਪਹਿਰ ਤਾਂ ਬੋਤ ਜ਼ਾਦਾ ਹੈਗਾ ਐਵੇਂ ਜੀ ਨੀ ਕਰਦਾ ਹੈਗਾ ਬਾਰ ਆਉਣ ਨੂੰ। ਬਸ ਐਵੇਂ ਲੱਗਦਾ ਕੂਲਰ ਦੇ ਅੱਗਿਓ ਨਾ ਸਗੋ ਕੂਲਰ ਦੀ ਹਵਾ ਵੀ ਨੀ ਲੱਗਦੀ ਹੈਗੀ, ਫਿਰ।
ਲੱਗਦੀ ਨੀ ਏ, ਪਤਾ ਕੀ ਗਰਮੀਆਂ ਵੀ ਚ ਨਾ, ਥੋੜਾ ਕੰਮ ਕਰਨ ਨੂੰ ਵੀ ਥੋੜਾ ਪੈਂਦਾ ਵਾ, ਕਿਉਂਕਿ ਗਾਕ ਕੀ ਜੀ ਨਿਕਲਦਾ ਬਜ਼ਾਰਾਂ ਨੂੰ। ਬ ਬੱਚੇ, ਮਤਲਬ ਲੋਕੀ ਵੀ ਨੀ ਨਿਕਲਦੇ।
ਹੁਣ ਜਿੰਨਾਂ ਦੀ ਮਜਬੂਰੀ ਏ, ਵੀ ਜਿਨਾਂ ਨੇ ਕਰਕੇ ਖਾਣਾ ਹੈਗਾ, ਹੁੂਣ ਉਹਨੂੰ ਤਾ ਐਂ ਚਾਏ ਗਰਮੀ ਹੋਵੇ, ਚਾਏ ਸਰਦੀ ਹੋਵੇ, ਉਹਨੂੰ ਤਾਂ ਜਾਨਾ ਈ ਜਾਨਾ ਪੈਂਦਾ।
ਉਹਨੁ ਤੇ ਜਾਨਾ ਈ ਪੈਨਾ, ਪਰ ਆ ਜੇਹੜੇ ਕਸਟਮਰ ਵਗੈਰਾ ਹੁੰਦੇ ਆ ਨਾ ਲੋਕੀ ਟੂਰਿਸਟ ਬੜਾ ਘਟ ਜਾਂਦਾ ਗਰਮੀਆਂ ਵਿੱਚ।
ਉਈ ਆ ਹੁੂੰਨ ਜਿਹਨੇ ਵਿਚਾਰੇ ਨੇ ਕਰਕੇ ਖਾਨਾ, ਉਹਨਾਂ ਨੂੰ ਦਿਹਾੜੀ ਤੇ ਹੁਨ ਜਿਵੇਂ ਦਿਹਾੜੀ ਤੇ ਜਾਂਦੇ ਹੈਗੇ ਲੋਕ ਖੇਤ ਵਗੈਰਾ ਹੈਗਾ, ਹੁਨ ਓ ਗਰਮੀ ਦੇ ਵਿੱਚ ਪਤਾ ਕਿੰਨਾ ਬੁਰਾ ਹਾਲ ਹੁੰਦਾ ਓਨਾਂ ਦਾ, ਹੁਨ ਜਿਵੇਂ ਝੋਨਾ, ਝੋਨਾ ਵਗੈਰਾ ਅੱਜ-ਕੱਲ ਲਾਉਂਦੇ ਹੈਗੇ ਤੇ ਓਨਾਂ ਦਾ ਬੁਰਾ ਹਾਲ ਆ, ਆਪਾਂ ਕਹਿ ਦਿੰਨੇ ਆ, ਵੀ ਇੰਨੇ ਪੈਸੇ ਲੈ ਲਏ ਪਰ ਉਹਦੇ ਵਿੱਚ ਪਾਣੀ ਦੇ ਵਿੱਚ ਖੜਨਾ ਪਤਾ ਕਿੰਨਾ ਔਖਾ, ਸੇਕ ਮਾਰਦਾ ਪਾਨੀ ਗਰਮੀ ਦੇ ਵਿੱਚੋ ਓਹੀ।
ਨਈ-ਨਈ, ਉਹ ਉਹ ਕੰਮ ਦਾ ਬੋਤ ਔਖਾ ਹੈਗਾ ਖੇਤਾਂ ਵਾਲਾ, ਕਿਉਂਕਿ ਸੂਰਜ ਤੱਪਦੇ ਸੂਰਜ ਥੱਲੇ ਬੰਦੇ ਨੇ ਕੰਮ ਕਰਨਾ ਹੁੰਦਾ‌ ਵੇ, ਖੁੱਲੇ ਆਸਮਾਨ ਦੇ ਥੱਲੇ।
ਹਾਂ, ਓਈ ਹੈਗਾ ਤੇ ਇੱਕ ਤਾਂ ਓਨਾਂ ਦੇ ਪੈਰ ਵੀ ਖ਼ਰਾਬ ਹੋ ਜਾਂਦੇ ਪਾਨੀ ਦੇ ਵਿੱਚ, ਅਗਰ ਢੁਈ ਓਨਾਂ ਦੀ ਹੋਰ ਲੈਕੇ ਬੇ ਜਾਂਦੀ ਹੈਗੀ। ਆਪਾਂ ਵੀ ਏਦਾਂ ਕੋਡੇ-ਕੋਡੇ ਕੰਮ ਕਰਾਂਗੇ, ਤੇ ਆਪਨੇ-ਆਪ ਦੀ ਖੁੱਦ ਦੀ ਢੁਈ ਦੋ ਹੁਨ ਲੱਗ ਜਾਂਦੀ, ਓ ਤਾਂ ਸਾਰਾ ਦਿਨ ਈ ਐਵੇਂ ਲੱਗੇ ਰਹਿੰਦੇ ਵਿਚਾਰੇ।
ਸਈ ਕਿਆ, ਬੜੀ ਮੇਹਨਤ ਹੈਗੀ ਐਂ।
ਹੂੰ, ਓਈ ਐ ਗ਼ਰੀਬ ਦਾ ਰੱਬ ਈ ਹੁੰਦਾ।
ਸਹੀ, ਬਸ
ਹੂੰ
ਹ
ਹੂੰ, ਨਾ ਕਰਦੇ ਹੈਗੇ ਤੇ ਤਾਂ ਵੀ ਗਾ, ਤੇ ਜੇ ਕਰਦੇ ਹੈਗਾ ਤਾਂ ਵੀ ਨੀ ਸਰਦਾ।
ਨਈ ਸਰਦਾ, ਸਈ ਆ, ਕਰਨਾ ਈ ਪੇਂਦਾ ਨਾ। ਕਰਨਾ ਈ ਪੈਂਦਾ, ਜਿੰਨਾ ਮਰਜ਼ੀ ਹੋਜੇ ਕਰਨਾ ਈ ਪੈਂਦਾ।
ਹੂੰ, ਹੂੰ ਚਲੋ ਠੀਕ ਏ, ਫੇਰ‌।
ਠੀਕ ਐ ਜੀ।
ਓਕੇ ਜੀ।
ਓਕੇ ਜੀ।